ਹ
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਹੈ।
ਠੀਕ ਏ ਹੋਰ ਤੁਸੀਂ ਠੀਕ ਹੋ।
ਵਧੀਆ ਜੀ ਵਧੀਆ। ਹਾਂਜੀ ਵਧੀਆ ਜੀ ਹੋਰ ਸੁਣਾਓ ਕੀ ਹੋ ਰਿਹਾ।
ਬਸ ਬੱਚੇ ਸਕੂਲ ਗਏ ਸੀ ਅੱਜ।
ਹਾਂ ਹਾਂ ਸੇਮ। ਹਾਂਜੀ ਹਾਂਜੀ ਮੈਂ ਵੀ ਤਾਂ ਹੀ ਫੋਨ ਕੀਤਾ ਸੀ ਮੈਂ ਕਿਹਾ ਪੁੱਛਾਂ। ਸਕੂਲ ਅੋਪਨ ਹੋ ਗਏ ਤੁਹਾਡੇ ਬੱਚਿਆਂ ਦੇ ਯਾ ਨਹੀਂ।
ਹਾਂਜੀ ਗਏ ਸਕੂਲ ਅੋ ਅੋਪਨ ਹੋ ਗਏ।
ਚਲੋ ਵਧੀਆ ਹੁਣ ਤੇ ਖਾਲੀ ਖਾਲੀ ਲੱਗਦਾ ਹੋਏਗਾ ਘਰ।
ਹਾਂ ਆਉਣਗੇ ਡੇਢ ਵਜੇ ਨਾਲ।
ਹਾਂ ਮੇਰੇ ਵੀ ਆ ਜਾਣਗੇ ਡੇਢ ਵਜੇ ਤੱਕ ਪਰ ਓਨੀ ਦੇਰ ਵਿਚ। ਕਿ ਤੁਹਾਡਾ ਕਾਫੀ ਕੰਮ ਨਿਪਟ ਜਾਂਦਾ ਹੈ ਔਰ। ਫ੍ਰਰੀ ਵੀ ਰਹਿੰਦੇ ਹੋ ਥੋੜਾ ਟਾਈਮ ਆਪਣੇ ਲਈ ਕਰ ਲੈਂਦਾ।
ਘਰ ਬੈਠੇ ਨਾਲ ਕੋਈ ਨਾ ਕੋਈ ਕੰਮ ਨਿਕਲ ਆਂਦਾ।
ਹਾਂਜੀ ਹਾਂਜੀ ਇਝ ਫ੍ਰਰੀ ਫਰੀ ਲੱਗ ਰਿਹਾ। ਪਰ ਸਵੇਰੇ ਉੱਠਣਾ ਤਾਂ ਪਿਆ ਜਲਦੀ ਬ੍ਰੇਕਫਾਸਟ ਬਣਾਉਣ ਵਾਸਤੇ। ਤੇ ਟਿਫਿਨ ਬਣਾਉਣ ਵਾਸਤੇ ਹਮ।
ਡੇਢ ਮਹੀਨਾ ਆਰਾਮ ਕਰ ਲਿਆ ਅਸੀ ਵੀ।
ਲੇਟ ਉੱਠਦੇ ਸੀ ਨਾ ਆਰਾਮ ਨਾਲ।
ਹਾਂ ਆਰਾਮ ਨਾਲ ਉੱਠਦੇ ਸੀ ਟੈਨਸ਼ਨ ਨਹੀਂ ਹੁੰਦੀ ਸੀ। ਕਿ ਬੱਚਿਆਂ ਦਾ ਟਿਫਿਨ ਕੀ ਬਣਾਉਣਾ ਕੀ ਨਹੀਂ ਬਣਾਉਣਾ। ਹੁਣ ਟੈਸ਼ਨ ਹੁੰਦੀ ਏ ਬਈ ਕੀ ਬਣਾ ਕੇ ਪੇਜੀਏ ਕੀ ਨਾ ਬਣਾ ਕੇ ਪੇਜੀਏ।
ਸਹੀ ਗੱਲ ਏ ਮੈਨੂੰ ਤੇ ਰਾਤੀ ਹੋ ਗਈ ਸੀ ਟੈਂਨਸ਼ਨ ਸਵੇਰੇ ਕੀ ਬਣਾਉਣਾ।
ਆਂ ਅਨ ਬਦ ਹੋ ਤੇ ਫਿਰ ਇਹਨਾਂ ਨੀ ਆਯਾ ਬਈ ਸਬਜ਼ੀ ਵੀ ਬਈ। ਸਹੀ ਭੇਜਣੀ ਚਾਹੀਦੀ ਏ ਬੱਚੇ ਬੋਲਦੇ ਨੇ ਤਰੀ ਵਾਲੀ ਸਬਜ਼ੀ ਨਾ ਭੇਜੋ ਉਹ ਨਾ ਭੇਜੋ। ਤੇ ਸੋਚ ਸੋਚ ਕੇ ਬਣਾਉਣਾ ਪੈਂਦਾ ਕੀ ਬਣਾਈਏ।
ਨਾ ਨਾ ਜਿਹੜੀ ਸਬਜ਼ੀ ਦੁਪਹਿਰੀ ਆ ਕੇ ਖਾਣੀ ਏ ਉਹ ਤਾਂ ਟਿਫਿਨ ਵਿਚ ਲੈ ਕੇ ਨਹੀਂ ਜਾਣੀ। ਉਹ ਤੇ ਹਾਂ ਸੇਮ ਨੀ ਖਾਣਗੇ ਆ।
ਸੇਮ ਨੀ ਖਾਏਂਗੇ ਆ ਕੇ ਬੋਲੇਗੇ ਕੁੱਛ ਔਰ ਬਣਿਆ ਹੋਏ।
ਹਾਂ ਬ੍ਰੇਕਫਾਸਟ ਪਹਿਲੇ ਦੋ ਅੱਛਾ ਨਾਲ ਲਿਜਾਣ ਵਾਸਤੇ। ਤੇ ਮੈਂ ਉਹਨੇ ਸਵੇਰੇ ਪੁੱਛਿਆ ਮੈਂ ਕਿਹਾ ਬੇਟਾ ਕਿਆ ਲੈ ਕੇ ਜਾਏਗਾ ਕਹਿੰਦਾ ਮੰਮਾ ਮੇਰੇ ਕੋ ਪਰਾਂਠੇ ਬਣਾ ਦੋ। ਫੇਰ ਆਲੂ ਬੋਇਲ ਕੀਤੇ ਫਟਾਫਟ ਆਲੂ ਪਰਾਂਠੇ ਬਣਾਏ ਅ ਫਰੂਟਸ ਕੱਟ ਕੀਤੇ ਨਾਲ ਦਿੱਤੇ।
ਮੇਰੇ ਬੱਚੇ ਤਾਂ ਕੁਛ ਵੀ ਨਹੀਂ ਖਾ ਕੇ ਜਾਂਦੇ ਨੇ ਕੁਛ ਵੀ ਨਹੀਂ ਖਾਲੀ। ਪੇਟ ਜਾਂਦੇ ਨੇ।
ਨਾ ਨਾ ਮੈਂ ਤੇ ਦੁੱਧ ਦਾ ਇੱਕ ਮੱਗ ਪਿਲਾ ਕੇ ਪੇਜਨੀ ਹਾਂ ਨਾਲ ਭਾਵੇਂ ਬਿਸਕਿਟ ਖਾਏ ਯਾ ਤੋਂ।
ਦਿੰਨੇ ਆਾਂ ਦੁੱਧ ਪਾ ਕੇ ਨਹੀਂ ਪੀਂਦੇ ਖਾਲੀ ਪੇਟ ਜਾਂਦੇ ਹੈ।
ਅੱਛਾ ਫੇਰ ਅੋ ਗਿਆਰਾਂ ਵਜੇ ਤੱਕ ਤੇ ਬ੍ਰੇਕ ਨੀ ਹੁੰਦੀ ਤੇ।
ਗਿਆਰਾਂ ਵਜੇ ਬ੍ਰੇਕ ਹੁੰਦੀ ਤਾਂ ਲੰਚ ਖਾਂਦੇ ਨੇ।
ਆ ਲੇਟ ਨੀ ਹੋ ਜਾਂਦਾ ਗਿਆਰਾਂ ਵਜੇ ਸਵਕਤੇ
ਐਵੇਂ ਹੁੰਦਾ। ਕੇਨੀ ਘਰੋ--ਥੋੜਾ ਨੀ ਖਾ ਕੇ ਜਾਂਦੇ।
ਭਾਵੇਂ-ਕੇਲਾ ਖਿਲਾ ਦੋ ਜਾਂ ਕੁਛ ਵੀ
ਨ‌ਈ ਖਾਂਦੇ, ਬੜੀ ਜਬਰਦਸਤੀ ਕੀਤੀ ਹੋਈ‌ ਏ। ਨ‌ਈ ਖਾ ਕੇ ਜਾਂਦੇ, ਕਹਿੰਦੇ-ਉਲਟੀ ਉ--ਬਈ ਉਲਟੀ ਆ ਜਾਂਦੀ ਹੈ ਸਾਨੂੰ।
ਔ ਦੁੱਧ ਨਾਲ ਆਂਦੀ ਕਈ ਵਾਰ ਨਾ ਬੱਚਿਆਂ ਨੂੰ ਅਗਰ ਵਹਿ ਨੇ ਜਾਣ ਨਾ ਤੇ ਕਹਿੰਦੇ ਨੇ ਕਿ ਸਵੇਰੇ ਦੁੱਧ ਅਵੋਇਡ ਕਰਨਾ ਚਾਹੀਦਾ। ਬੱਚਿਆਂ ਨੂੰ ਦੇਨਾ ਨੀ ਚਾਈਦਾ, ਪਰ ਓ ਵੇਖ ਕੀ ਦੂਰ ਦਾ ਟਰੈਵਲ ਹੋਏ ਤਾਂ ਬੜੀ ਦੂਰ ਬੱਚਾ ਜਾ ਰਿਆ ਵੈਨ ਇਚ ਜਾਂ ਬੱਸ ਚ ਰਹਿ
ਕਿਲੋਮੀਟਰ ਹੀ ਹੈਗਾ, ਇੰਨੀ ਦੂਰ ਨੀ ਹੈਗਾ।
ਅੱਛਾ ਤੇ ਕਿਵੇਂ ਜਾਂਦੇ ਨੇ ਬੱਚੇ
ਐ ਇਦੇ ਪਾਪਾ ਛੋੜ ਕੇ ਆਂਦੇ ਆ ਫਿਰ ਸ਼ਾਮ ਦਪਰੇ ਬਈ ਕਰਨ ਆਂਦੇ, ਰੋਟੀ ਖਾਣ ਆਂਦੇ, ਲੈਨ ਜਾਂਦੇ ਨੇ ਫਿਰ
ਅੱਛਾ, ਅੱਛਾ। ਐ ਸ‌ਈ ਐ।
ਹਾਂ, ਬਈ ਇੰਨੀ ਦੂਰ ਨੀ ਪਾਇਆ ਦਾ ਨਾ ਇੰਨੀ ਦੂਰ ਨੀ ਪਾਇਆ ਦਾ ਤਾਨੂੰ ਪਤਾ ਇੰਨੀ ਦੂਰ ਪਾਣਾ ਵੀ ਸਾਨੂੰ
ਆ ਨ‌ਈ ਏ, ਨ‌ਈ, ਨਈ ਮੁਸ਼ਕਿਲ ਹੁੰਦੈ।
ਹੂੰ
ਨ‌ਈ, ਸਾਡੇ ਤਾਂ ਦੇਖੋ, ਮੇਰੇ ਬੇਟੇ ਦਾ ਤੇ ਨੇੜੇ ਈ ਏ। ਇੱਕ, ਡੇਢ ਕਿਲੋਮੀਟਰ ਤੇ ਪਰ ਵੈਨ ਆਂਦੀ ਲੈਣ ਕਿਉਂਕਿ ਸਵੇਰੇ ਕਿਸੇ ਕੋਲ ਟਾਈਮ ਨ‌ਈ ਹੈ
ਹੁਨ ਤੇ ਸਕੂਲ ਬਈ ਵੈਨ ਵਗੈਰਾ ਲੱਗੀ ਹੋਈ ਏ। ਲਗਵਾਈ ਗਈ ਸੀ। ਫੇਰ ਕੀ ਇੱਕ, ਦੋ ਵਾਰੀ ਬਈ ਰਿਕਸ ਵਾਲਾ ਕੰਮ ਹੋ ਗਿਆ ਨਾ ਇਸ ਕਰਕੇ ਮੈਂ ਹਟਵਾ ਦਿ ਕਿਹਾ ਇਸ ਵਧੀਆ ਖੁੱਦ ਦੀ ਸੇਬ ਹੈਗੇ ਖੁੱਦ ਦੀ
ਹਾਂ, ਨ‌ਈ ਓ ਤੇ ਦੇਖੋ ਉਦੀ ਚ ਰੇਸ ਆਏ ਨੇ, ਪੇਰੈਂਟਸ ਛੱਡ ਆ ਬਲਾਇਆ ਉਸ ਤੋਂ ਬੈਸਟ ਕੁਛ ਹੈ ਈ ਨੀ
ਹਾਂ, ਸ‌ਈ ਗੱਲ ਹੈਗੀ।
ਮੇਰਾ ਤਾਂ ਕੀ ਮੈਂ ਛੱਡ ਨ--ਮੈਂ ਡਰਾਈਵ ਨੀ ਕਰਦੀ। ਮੇਰਾ ਐਕਸੀਡੈਂਟ ਹੋ ਗਿਆ ਸੀ। ਉਸ ਤੋਂ ਬਾਅਦ ਨਾ ਮੇਰੇ ਇੱਕ ਬਾਂਅ ਇਚ ਥੋੜਾ ਜਾਦਾ ਵੇਟ ਨੀ ਲੈਂਦੀ ਵਾ ਤੇ ਉਸ ਤੋਂ ਬਾਅਦ ਮੈਂ ਡਰਾਈ ਵਗੈਰਾ ਕਰਨਾ ਛੱਡਦਾ ਸੀ। ਹੁਨ ਜਿਵੇਂ-ਡਰ ਜਿਆ ਨੀ ਬੈ ਜਾਂਦਾ ਦਿਮਾਗ ਇਚ ਤੇ ਓ ਓਦੇ ਕਰ ਕੇ ਡਰਾਈਵ ਕਰਨਾ ਓਨੇ ਸਭ ਛੱਡਤਾ ਸੀ। ਤੇ ਫੇਰ ਹਸਬੈਂਡ ਕੋਲ ਟਾਈਮ ਨੀ ਹੁੰਦਾ ਓ ਸਵੇਰੇ ਓਫ ਇਸ ਨਿਕਲ ਜਾਂਦੇ ਨੇ ਤੇ ਫੇਰ ਇਸ ਕਰ ਕੇ ਦੋਨਾਂ ਬੱਚਿਆਂ ਦੀ ਵੈਨ ਲਗਵਾਈ ਹੋਈ। ਆਪਣਾ ਅਰਾਮ ਨਾਲ ਜਾਂਦੇ ਸੇਫ ਇੱਧਰ ਹੀਨਾਂ ਕਿਉਂਕਿ ਕਾਫੀ ਪੁਰਾਨੇ ਸਕੂਲ ਨੇ, ਕਾਫੀ ਟਾਈਮ ਤੋਂ ਵਕ ਕਰਦੇ ਦਮਨ ਏ ਵਰ ਹਾਂ ਤੇ ਸਕੂਲ ਦੀ ਵੈਨ ਏ ਤੋ ਪਿਕ ਐਂਡ ਡਰੋਪ ਕਰ ਦਿੰਦੇ ਨੇ ਹਾਂ ਸ‌ਈ ਏ। ਹੁ‌ ਵੱਡੇ ਹੋਨਗੇ ਬ ਚੇ ਤੇ ਫੇਰ ਆਪਨੇ ਆਪ ਸਕੂਟੀ ਜਾਂ ਸਾਈਕਲ ਜਿਵੇਂ- ਉਹਨਾਂ ਨੇ
ਹਾਂ, ਹੁਨ ਤੇ ਮੇਰਾ ਬੇਟਾ ਬਈ ਚਲਾ ਲੈਂਦਾ। ਤਾਨੂੰ ਪਤਾ ਬਈ ਅਲੇ ਬਾਰਾਂ ਸਾਲ ਦਾ ਈ ਏ ਹੈਗਾ ਕਿਉਂਕਿ ਇੱਥੇ ਬਚਲਾਨ ਵਗੈਰਾ ਜਾਦਾ ਕਟ ਲੈਂਦੇ, ਇਸ ਕਰਕੇ ਦ‌ਈ ਦੀ ਨ‌ਈ ਏ।
ਅੱਛਾ ਨਹੀਂ ਬਾਰਾਂ ਤੇ ਛੋਟਾ ਹੀ ਹੈ ਦੇਖੋ ਦਿਨ ਅਲਾਓ ਨਹੀਂ ਕਰਨਾ ਚਾਹੀਦਾ
ਕਿਉਂਕਿ ਇੱਥੇ ਤੇ ਅਲਾਊਡ ਹੀ ਨਹੀਂ ਹੈਗਾ ਨਾਲੇ ਚਲਾਨ ਕੱਟ ਲੈਂਦੇ ਨੇ
ਨਹੀਂ ਚਲਾਨ ਦੀ ਗੱਲ ਨ ਵੈਸੇ ਸੇਫ ਵੀ ਨੀ ਹੈ ਨਾ
ਸੇਫ ਵੀ ਨੀ ਹੈ ਇਹ ਗੱਲ
ਹਾਂ ਘੱਟ ਤੋਂ ਘੱਟ ਸਤਾਰਾਂ ਅਠਾਰਾਂ ਸਾਲ ਦਾ ਬੱਚਾ ਬੱਚਾ ਹੋਏ ਤੇ ਥੋੜਾ ਸੇਫ ਵੀ ਲਗ ਦਾ
ਇਹ ਤੇ ਬੋਲਦਾ ਪਾਪਾ ਮੈਂ ਸੈਲਫ ਵੀ ਚਲਾ ਜਾਓ ਐ ਵੀ ਰੋਡ ਕਰੋਸਿੰਗ ਤੁਹਾਨੂੰ ਪਤਾ ਰੋਡ ਕਰੋਸਿੰਗ ਕਰਨੀ ਹੁੰਦੀ ਹੈ ਅਤੇ ਕਿੰਨੀ ਟ੍ਰੈਫਿਕ ਵਗੈਰਾ ਹੁੰਦੀ ਹੈ ਬਾਈ ਬੱਚੇ ਦਾ ਕਿਸੇ ਵੇਲੇ ਨ ਧਿਆ ਨਹੀਂ ਧਿਆਨ ਆਉਂਦਾ
ਹਾਂਜੀ ਹਾਂਜੀ ਡਰ ਲੱਗਦਾ ਮੈਨੂੰ ਤੇ ਆਪ ਨੇ ਮੈਨੂੰ ਵੀ ਤੇਰਾਂ ਸਾਲ ਦਾ ਬੇਟਾ ਹੈ ਪਰ ਮੈਂ ਹਾਲੇ ਥੋੜਾ ਰਿਸਕ ਕੱਟ ਲੈਂਦੀ ਹਾਂ ਉਹ ਤੇ ਬੋਲਦਾ ਕਿ ਸਾਈਕਲ ਪੇ ਚਲਾ ਜਾਊਂਗਾ ਇਹ ਕਰ ਲਗਾ ਮੈਂ ਨਹੀਂ ਅ ਹਾਂ
ਹੈ ਤੇ ਕੋਲ ਹੀ ਇਸੇ ਸੜਕ ਪਾਰ ਕਰਕੇ ਉਸ ਪਾਰ ਜਾਣਾ ਮਿਲਦਾ ਹੈਗਾਵੇ
ਹਮ ਨਹੀਂ ਮੈਂ ਸੜਕ ਕਰੋਸ ਨੀ ਕਰਨ ਦਿੰਦੀ ਉਹਨੂੰ
ਹਾਂ ਅਸੀਂ ਵੀ ਨਹੀਂ ਜਾਂਦੇ ਦੇ ਨਾ ਇਸੇ ਡਰ ਦੇ ਮਾਰੇ ਫ ਬਹੁਤ ਟ੍ਰੈਫਿਕ ਹੁੰਦਾ ਇੱਕ ਫੇਰ ਤੁਹਾਨੂੰ ਪਤਾ ਚਲਾਉਣਦੇ ਵੀ ਬਹੁਤ ਸਪੀਡ ਤੇ ਹੈਗੇ
ਹਮ ਨਹੀਂ ਸੇਫ ਨਹੀਂ ਹੈ ਬੱਚਿਆਂ ਵਾਤੇ ਮੈਨੂੰ ਤਾਂ ਖੁਦ ਡਰ ਲੱਗਦਾ ਉਹ ਤੇ ਬੋਲਦਾ ਹੈ ਕਿ ਮੈਂ ਕਰ ਲਗਾ ਮੈਂ ਚਲਾ ਜਾਊਂਗਾ ਮੈਂ ਮੈਨੇਜ ਕਰ ਲੂੰਗਾ
ਪਰ ਰਿਕਸ ਲੱਗਦਾ ਹੈ ਨਾ ਫ ਬਈ ਕੁਦ ਨੂੰ ਹੀ ਲੱਗਦਾ
ਨਹੀਂ ਨਹੀਂ ਰਿਸਕ ਤੇ ਹੈ ਦੇਖੋ ਬੱਚਿਆਂ ਦਾ ਅੱਜ ਕੱਲ ਬੱਚ ਤੁਸੀਂ ਤੇ ਬੱਚ ਕੇ ਚੱਲਦੇ ਹੋ ਪਰ ਦੂਜੇ ਦਾ ਪਤਾ ਨੀ ਨਾ ਜਿਹੜੀਆਂ ਇੰਨੀ ਤੇਜ਼ ਤੇਜ ਬਵਾਇਕ ਲੈ ਕੇ
ਹਾਂ ਬਿਲਕੁਲ ਸਪੀਡ ਤੇਜ ਚਲਾ ਕੇ ਆਉਂਦੇ ਨੇ ਦੇਖਦੇ ਨੀ ਹੈਗੇ ਬਈ ਕੀ ਅੱਗੇ ਹੈ ਕਿ ਨਹੀਂ ਹੈ
ਹਾਂ ਉਹਨਾਂ ਦਾ ਖ਼ਤਰਾ ਲੱਗਦਾ ਹੈ ਆਪਣਾ ਤੇ ਤੁਸੀਂ ਚਲਾ ਲਓਗੇ ਦੂਜਿਆਂ ਤੋਂ ਕਿਵੇਂ ਬਚੋਗੇ ਹਮ ਉਹ ਚੀਜ਼
ਇਹ ਨਾਲ ਬਹੁੜੀ ਸੀ ਮੈਂ ਚੱਲ ਤੁਸੀਂ ਜਾਂਦੇ ਹੋ ਲੈ ਕੇ ਆਉਦੇ ਹੋ ਭਉਂਦੀ ਕਿ ਬੋਲੀ ਇੰਨੀ ਦੂਰੋਂ ਆਉਂਦੇ ਹੋ ਤੁਸੀਂ ਲੈ ਕੇ ਫਿਰ ਐਵੇਂ ਕਰੋ ਫ ਮੈਨੂੰ ਸਿਖਾ ਦੋ ਥੋੜ੍ਹੀ ਬਹੁਤ ਸਿੱਖੀ ਸੀ
ਹਾਂ ਹਾਂ
ਉਹਹੀ ਸਾਈਕਲ ਨੀ ਆਉਂਦੀ ਹੈ ਨਾ ਉਹਦੇ ਕਰਕੇ ਲੇਟ ਕਹਿੰਦੇ ਜਿਨੂੰ ਮੇਰੇ ਬੱਚੇ ਕੀ ਸਾਈਕਲ ਚਲਾ ਲੈਂਦੇ ਨੇ ਦੋਨੋ
ਹਾਂ
ਉਹ ਬੇਟਾ ਸਾਈਕਲ ਚਲਾਉਂਦਾ ਸੀ ਉਹ ਸਿੱ ਗਿਆ ਸਾਲ ਨਾਲ ਹੀ
ਅੱਛਾ ਅੱਛਾ ਨਹੀਂ ਅੱਛਾ ਹੈ ਹਮ
ਬਈ ਇਹ ਹੁੰਦਾ ਵ ਕੋਈ ਬਈ ਕੁਛ ਵੀ ਕੰਮ ਕਰਨਾ ਹੋ ਆਪਣੀ ਐਕਟੀਵਾ ਚੁੱਕੀ ਤੇ ਕਰ ਲਿਆ ਕੰਮ ਆਉਂਦਾ ਫੇਰ ਹਾਂ ਫਿਰ ਇਹ ਹੁੰਦਾ ਵੀ ਸ਼ਾਮ ਵੇਲੇ ਬਈ ਹਸਬੈਂਡ ਆਏਂਗੇ ਫਿਰ ਬਈ ਕੋਈ ਕੰਮ ਕਰੀਏ ਅਸੀਂ ਜਾ ਕੇ ਬਾਜ਼ਾਰ ਦਾ
ਹਮ ਨਹੀਂ ਸਹੀ ਏ, ਬੱਚਿਆਂ ਨੂੰ ਆਂਦੀ ਹੋਏ ਤਾਂ ਕਾਫ਼ੀ ਚੀਜ਼ਾਂ ਸਿੱਖ ਲੈਂਦਾ ਬੱਚਾ ਕੰਮ ਵੀ ਕਰ ਦਿੰਦਾ।
ਹਾਂਜੀ।
ਨਹੀਂ ਤਾਂ ਡਿਪੈਂਡੈਂਟ, ਓਲਾ ਉਬਰ ਬੁੱਕ ਕਰੋ ਨਹੀਂ ਤਾਂ ਡਿਪੈਂਡੈਂਟ ਰਹਿਣਾ ਪੈਂਦਾ ਓਲਾ ਬੁੱਕ ਕਰੋ ਉਬਰ ਬੁੱਕ ਕਰੋ, ਓਟੋ ਲਓ।
ਸਹੀ ਗੱਲ ਹੈਗੀ, ਆਪਣੀ ਹੋਈਆਂ ਆਪਣੀ ਬਈ ਖੁਦ ਨੂੰ ਆਂਦੀ ਹੋਏ ਤੇ ਬੰਦਾ ਲੈ ਕੇ ਚਲਿਆ ਜਾਏ ਕਿੱਥੇ ਵੀ ਕਿਤੇ ਵੀ ਜਾ ਸਕਦਾ ਵਾ।
ਹਾਂਜੀ-ਹਾਂਜੀ।
ਕੋਈ ਸ਼ ਸ਼ੋਪਿੰਗ ਵਗੈਰਾ ਕਰਨੀ ਹੈ ਬਈ ਆਪਣੀ ਚੀਜ਼ ਲੈ ਕੇ ਚਲੇ ਗਏ।
ਹੂੰ ਹੂੰ ਹੂੰ ਉਹੀ ਚੀਜ਼ ਏ। ਨਹੀਂ ਸਿਖਾਣੀ ਤਾਂ ਚਾਹੀਦੀ ਹੈ ਪਰ ਇੱਕ ਏਜ ਦੇ ਹਿਸਾਬ ਨਾਲ।
ਹਾਂ ਫੇਰ ਵੀ ਰਿਕਸ ਵਾਲਾ ਕੰਮ ਹੁੰਦਾ ਵੇ।
ਹਾਂ ਰਿਸਕ ਤੇ ਹੈ ਈ ਇਸ ਚੀਜ਼ ਵਿੱਚ।
ਰਿਕਸ 'ਤੇ ਹੁੰਦਾ।
ਉਹੀ ਤੇ, ਉਹ ਤੇ ਬੋਲਦੇ ਨੇ ਰੋਜ਼, ਬਈ ਪਾਪਾ ਤੁਸੀਂ ਐਵੇਂ ਕਰੋ, ਬਈ ਛੋਟੀ ਭੈਣ ਨੂੰ, ਕਹਿੰਦੇ ਪਏ ਮੈਨੂੰ ਛੋੜ ਆਇਆ ਕਰੋ ਮੈਂ ਤੁਹਾਡੇ ਪਿੱਛੇ-ਪਿੱਛੇ ਪੈਦਲ ਆਵਾਂ। ਕਹਿੰਦੇ ਜਦ ਮੈਂ ਜਾ ਰਿਹਾ ਬਾਈਕ ਲੈ ਕੇ ਛੋੜਨ ਉਸੀ ਰਸਤੇ ਜਾਣਾ, ਤੇ ਤੂੰ ਪੈਦਲ ਕੇ ਕਿਉਂ ਜਾਏ।
ਹਾਂ-ਹਾਂ।
ਇੱਕ ਤੇ ਸਕੂਲ ਬੈਗ ਇੰਨੇ ਭਾਰੇ-ਭਾਰੇ ਹੈਗੇ ਨੇ।
ਹੂੰ ਸਕੂਲ ਬੈਗਸ ਏ ਕਿ ਪਹਿਲੇ ਕੀ ਹੁੰਦਾ ਸੀ ਕਿ, ਬੁੱਕਸ ਔਰ ਨੋਟ ਬੁੱਕਸ ਕੱਟ ਹੁੰਦੀਆਂ ਸੀ। ਅੱਜਕੱਲ੍ਹ ਤੇ ਦੋਨੋ ਦਾ ਵੇਟੇਜ ਬਹੁਤ
ਅੱਜਕੱਲ ਤੇ ਬੁੱਕਸ ਅਸੀਂ ਕਿ ਇੱਕ ਨੋਟਬੁੱਕ ਵਿੱਚ ਹਰ ਸਬਜੈਕਟ ਕਰ ਲੈਂਦੇ ਸੀ। ਹੁਣ ਅਲੱਗ-ਅਲੱਗ ਵੀ ਹਾਂ ਟੈਸਟ ਕਾਪੀ ਅਲੱਗ ਗਰਾਮਰ ਦੀ ਅਲੱਗ।
ਕਲਾਸ ਵ ਦੀ ਅਲੱਗ।
ਕਲਾਸ ਪੜਦੀ ਗ, ਪਰ ਦਸ ਪੰਦਰਾਂ ਤੇ ਕਾਪੀਆਂ ਹੋਣਗੀਆਂ।
ਹਾਂ-ਹਾਂ। ਉਹੀ ਏ ਨਾ, ਅੱਜਕੱਲ ਬੜੀ ਬ, ਹੂੰ। ਬਹੁਤ ਵੱਡੀ ਬੁੱਕਸ ਨੇ ਬੱਚਿਆਂ ਦੇ ਪਰੇਸ਼ਾਨ ਹੋ ਜਾਂਦੇ ਨੇ ਬੱਚੇ।
ਹਾਂਜੀ, ਉਹੀ ਤੇ।
ਹੂੰ ਪਰ ਇਹਨਾਂ ਦੇ ਕੀ ਡੇਜ਼ ਇਹਨਾਂ ਦੇ ਸਕੂਲ ਦੇ ਡੇਜ਼ ਡਿਸਾਈਡ ਕੀਤੇ ਹੋਏ ਨੇ ਮੰਡੇ, ਟਿਊਜ਼ਡੇ, ਵੈਨਸੇ ਤੁਹਾਨੂੰ ਗਰੈਮਰ ਲੈ ਕੇ ਆਨੀ ਏ ਦੈਨ ਥਰਸਡੇ, ਫਰਾਈਡੇ, ਸੈ ਟਡੇ, ਅ ਰੀਡਰ ਬੁੱਕ।
ਅੱਛਾ, ਇਹਨਾ ਸਕੂਲ ਨੀ ਇਹਨਾ ਸਕੂਲ ਪੂਰੇ ਪੂਰਾ ਬੈਗ ਲੈਕੇ ਆਣਾ। ਐਸੇ ਹੈਗੇ।
ਹਾਂ ਇੰਨਾ ਭੀਰਾ ਭਾਰਾ-ਭਾਰਾ ਬੈਗ ਬੱਚੇ ਕਿੱਥੇ ਕੈਰੀ ਕਰਦੇ ਨੇ ਹਾਂ।
ਤੇ ਜੋ ਤੁਸੀਂ ਪੜ੍ਹਾਨਾ ਉਹੀ ਚੀਜ਼ ਮੰਗਵਾਓ।
ਹਾਂ-ਹਾਂ ਉਹੀ ਚੀਜ਼ ਏ, ਵੇਟ ਜ਼ਿਆਦਾ ਕਰਕੇ ਕੋਈ ਫਾਇਦਾ ਨੀ।
ਚਲੋ ਸਾਸ਼ਰੀ ਕਾਲ।
ਚਲੋ ਜੀ ਹਾਂਜੀ, ਮੈਂ ਉਹੀ ਸੋਚਦੀ ਵੀ ਸੀ ਮੈਂ ਕਿਹਾ ਇੱਕ ਵਾਰੀ ਸਕੂਲ ਦਾ ਪੁੱਛੀਏ ਸਕੂਲ ਓਪਨ ਹੋ ਗਏ ਬੱਚਿਆਂ ਦੇ ਹੋਰ ਕਿਵੇਂ ਚੱਲਦਾ ਪਿਆ ਹਾਂਜੀ ਚਲੋ ਠੀਕ
ਠੀਕ ਹੈ ਸਤਿ ਸ਼੍ਰੀ ਕਾਲ